ਹੈਲੋ
ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਤੁਸੀਂ ਸੁਣਾਓ
ਠੀਕ ਆ ਜੀ ਵਧੀਆ ਹੋਰ ਘਰ ਪਰਿਵਾਰ ਸਭ ਠੀਕ
ਹਾਂਜੀ ਹਾਂਜੀ ਹਾਂਜੀ ਸਾਰੇ ਠੀਕ ਆ ਹਾਂਜੀ ਸਾਰੇ ਠੀਕ ਆ ਹਾਂਜੀ ਤੁਸੀਂ ਸੁਣਾਓ ਕਿਵੇਂ ਹੋ ਹੈਲੋ ਹੈਲੋ ਹਾਂਜੀ ਆਵਾਜ਼ ਨੀ ਆ ਰਹੀ ਤੁਹਾਨੂੰ ਹਾਂਜੀ ਹਾਂਜੀ
ਵਿੱਚ ਨਸ਼ਾ ਮੁੰਡਿਆਂ ਨੇ ਕਿਸੇ ਦਾ ਪਤਾ ਨੀ ਇੱਕ ਤਾਂ ਕੂਲਰ ਚੋਰੀ ਕਰ ਲਿਆ ਇੱਕ ਏਸੀ ਚੋਰੀ ਕਰ ਲਿਆ ਉਧਰੋਂ ਮੋਟਰਾਂ ਦੀਆਂ ਜਿਹੜੀਆਂ ਤਾਰਾਂ ਤੂਰਾਂ ਹੁੰਦੀਆਂ ਉਹ ਲੈ ਕੇ ਬੱਟ
ਹਾਂਜੀ ਹਾਂਜੀ ਨਸ਼ਿਆਂ ਤੇ ਬਹੁਤ ਬੁਰਾ ਹਾਲ ਹੋ ਰਿਹਾ ਹੂ ਦੁਨੀਆਂ ਭਰਦੀ ਨੀ ਹੈਗੀ ਇਹ ਨੀ ਪਤਾ ਪਿੱਛੇ ਨਸ਼ੇ ਕਰਕੇ ਤੇ ਆਪਣਾ ਬੁਰਾ ਹਾਲ ਕਰਕੇ ਆਪਣੇ ਪਰਿਵਾਰ ਨੂੰ ਪਿੱਛੋਂ ਇਕੱਲਾ ਛੱਡ ਕੇ ਸਾਡੇ ਵੀ ਇੱਧਰ ਇੱਕ ਮੁੰਡਾ ਰਹਿੰਦਾ ਸੀ ਤੇ ਬਸ ਕੱਲਾ ਕੱਲਾ ਬੇਟਾ ਉਹਨਾ ਦਾ ਤੇ ਕੱਲਾ ਇਕੱਲਾ ਬੇਟਾ ਪਿੱਛੇ ਜਿੰਨਾ ਚ ਦਾ ਨਸ਼ਾ ਕੀਤਾ ਕਰ ਕਰਕੇ ਚ ਡੈਥ ਹੀ ਹੋ ਗਈ
ਕਿੰਨਾ ਦੇਖਲੋ ਹੈਨਾ ਆਪਣੇ ਬਿਲਕੁਲ ਵੀ ਸਰਕਾਰ ਹੈਨਾ ਵੀ ਇਹ ਚੀਜ਼ਾਂ ਪਤਾ ਨੀ ਕਿਵੇਂ ਅਲੋਡ ਕਰ ਰਹੀ ਹਨਾ ਵੀ ਕਿਵੇਂ ਆਪਣੇ ਆਪਣੇ ਤੱਕ ਪਹੁੰਚਦੀਆਂ ਆਪਣੇ ਪੰਜਾਬ ਤੱਕ ਪਹੁੰਚਦੀਆਂ ਹੂ ਵੀ ਪਤਾ ਨਾ ਕਿਉਂ ਰੋਕ ਟੋਕ ਹੀ ਨਹੀ ਕਰਦੇ ਪਏ ਕਿਸੇ ਪਾਸੇ ਵੀ
ਇੰਨੀਆਂ ਚੋਰੀਆਂ ਇੰਨੀਆਂ ਨਸ਼ਾ ਕਰਕੇ ਇਨਾ ਕਰਦੇ ਆ ਵੱਧ ਗਈਆਂ ਹਾਂਜੀ ਹਾਂ ਕੱਲੇ ਘਰ ਰਹਿੰਦਾ ਹਾਂਜੀ, ਹਾਂਜੀ, ਹਾਂਜੀ ਹੋਰ ਕੀ ਕੱਲੇ ਰਹਣਦਾ ਹਾਲ ਵੀ ਹੈਨੀ
ਹਾਲ ਵੀ ਨੀ ਹੈਗਾ ਤੇ ਆਹ ਚੋਰੀਆਂ ਕਰਦੇ ਨਸ਼ਿਆਂ ਵਾਲ ਹੀ ਕਰਦੇ ਹੋਰ ਕੌਣ ਕਰਦਾ ਜਦੋਂ ਨਸ਼ਾ ਨੀ ਮਿਲਦਾ ਫਿਰ ਉਹ
ਹਾਂਜੀ ਹਾਂਜੀ ਨਾ ਕਰਨਗੇ ਤੇ ਪੈਸੇ ਕਿੱਥੋਂ ਕਮਾਉਣਗੇ ਨਹੀਂ ਛੱਡਦੇ ਹਾਂ ਜਿੰਨਾ ਵਰਗ ਸਿਲੰਡਰ ਵੇਚ ਲੈਣ ਦੋ ਕੱਪੜ ਸਟਿਚ ਕੱਪੜ ਵੇਚ ਹੀ ਜਾਂਦੇ ਸਾਡੇ ਉਧਰ ਪਰਲੀ ਸਾਈਡ ਹਾਂਜੀ ਨਹੀਂ ਛੱਡ ਦੇ ਬਿਲਕੁਲ ਸਹੀ ਗੱਲ ਹਾਂਜੀ ਸਾਡੇ ਵੀ ਇੱਥੇ ਪਿੱਛੇ ਜੇ ਦੋ ਮੁੰਡੇ ਘਰ ਤੇ ਕਹਿੰਦੇ ਕਹਿੰਦੇ ਆਂਟੀ ਇਹ ਸੂਟ ਲੈ ਲੋ ਅਗਲੇ ਤੇ ਮੈਂ ਕਿਹਾ ਨਹੀਂ ਅਸੀਂ ਲੈ ਨਾ ਮੈਂ ਕਿਹਾ ਕੱਲ ਨੂੰ ਤੇਰੇ ਘਰ ਦੇ ਦੁਆਰਾ ਲੜਨ ਆ ਜਾਂਦੇ ਕਿੱਦਾਂ ਹਨਾ ਹੂ ਅਸੀਂ ਤਾਂ ਆਪ ਡਰ ਗਏ ਹੂ ਤੇ ਨਹੀਂ ਅਸੀਂ ਵੀ ਲੈਣੇ ਹੈਗੇ ਕੱਲ ਤੁਹਾਡੇ ਮੰਮੀ ਡੈਡੀ ਲੜਨ ਦੇਣਗੇ ਕਿੱਦਾਂ ਹਾਂਜੀ, ਹਾਂਜੀ, ਹਾਂਜੀ, ਹਾਂਜੀ ਇਹ ਤਾਂ ਹੈ ਹੀ ਆ ਹ ਹ
ਸੋਨੀ ਬਾਹਰ ਨਿਕਲ ਕੇ ਹਨਾ ਨ ਹੀ ਪਾਈਏ ਤਾਂ
ਹਾਂਜੀ ਹਾਂਜੀ ਇਹ ਤਾਂ ਹੈਗੀ ਆ ਡਰ ਲੱਗਦਾ ਹਾਂਜੀ ਲੈ ਜਾਂਦੇ ਬਾਹ ਕੇ ਜਾਣ ਦਾ ਮਾਰਕੀਟ ਜਾਣਾ ਹੋਵੇ ਕਿਤੇ ਮੈਰਿਜ ਤੇ ਜਾਣਾ ਹੋਵੇ ਕਿਤੇ ਜਾਈ ਨਹੀਂ ਹੁੰਦਾ ਕਿਸੇ
ਬਸ ਟਾਈਮ ਹੀ ਨੀ ਰਹਿ ਗਿਆ ਬਸ ਆਣ ਵਾਲਾ ਕਿਉਂਕਿ ਨਸ਼ਾ ਦਾ ਹੋਇਆ ਹੀ ਬਹੁਤ ਬੁਰਾ ਹਾਲ ਪਿਆ ਕੋਈ ਕੰਮ ਨਹੀਂ ਮਿਲਦਾ ਜੇ ਕੰਮ ਕਰਦੇ ਤਾਂ ਸਹੀ ਹੈ ਜੇ ਨਹੀਂ ਮਿਲਦਾ ਤੇ ਬਸ ਨਸ਼ੇ ਨਸ਼ਿਆਂ ਦੇ ਵਿੱਚ ਲੱਗ ਜਾਂਦੇ ਹੈਗੇ
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈਗੀ ਹੈ ਬਹੁਤ ਬੁਰਾ ਹਾਲ ਹੈ।
ਐ ਵੀ ਪਤਾ ਨਹੀਂ ਅਸੀਂ ਕਰ ਲਿਆ ਤਾਂ ਹੈਣਾ ਕੀ ਹੋਜੂਗਾ!
ਹਾਂ ਹਾਂ ਅਸੀਂ।
ਅੱਜ ਕੱਲ ਆਮ ਘਰਾਂ ਦੀਆਂ ਲੇਡੀਜ਼ ਦੇਖਦੇ ਹਾਂ ਆਪਾਂ ਨਹੀਂ ਲੇਡੀਜ਼! ਦੇਖਦੇ ਹਾਂ ਆਪਾਂ ਘਰਾਂ ਦੀਆਂ ਘਰਾਂ ਦੇ ਵਿੱਚ ਲੇਡੀਜ਼ ਵੀ ਬਹੁਤ ਹਨ। ਚਿੱਟਾ ਵੀ ਦੀ!
ਬਹੁਤ ਹਾਂਜੀ ਹਾਂਜੀ ਸਾਡੇ ਵੀ ਹੈ। ਹਾਂਜੀ ਇਹ ਤਾਂ ਹੈ ਹੀ ਆ ਹ ਅਸੀਂ ਦੇਖੀਏ ਤਾਂ ਮੋਟ ਹੈ। ਤੇ ਕਿਤੇ ਜਾਂਦੇ ਜਾਂਦੇ ਹਨ। ਬਹੁਤ ਹਾਂਜੀ ਲੰਗਣਾ ਔਖਾ ਹੋ ਜਾਂਦਾ ਹੁਣ ਕੋਈ ਡਰਿੰਕ ਕਰਕੇ ਕਿੱਦਾਂ ਖੜੇ ਰਹਿੰਦੇ ਰਾਹ ਵਿੱਚ। ਪਬਲਿਕ ਪਲੇਸ ਵਿੱਚ ਠੀਕ ਹੈ। ਵਗੈਰਾ ਬਣਾਏ ਹੋਏ ਆ ਉਹ ਵੀ ਹਾਂਜੀ ਆਏ ਵੋਟਾਂ ਸੁਣੀ ਦੀਆਂ ਫੋਨ ਚ ਦੇਖੀ ਜਾ। ਵੀ ਇਹਨਾਂ ਦਾ ਮਤਲਬ ਪਬਲਿਕ ਪਲੇਸ ਵਿੱਚ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਪੋਲੀਟੀਕਲ ਲਾਈਨ ਦੇ ਬੰਦੇ। ਕੋਈ ਅੜ ਕੇ ਖਲਾਾਂਂਦੇ ਆ ਪੁਆਇੰਟ। ਖੋਲੋ ਦੇਖ ਲਵਾਂਗੇ ਹਮ ਕਈ ਆ ਕੇ ਦਿਖਾਂਦੇ।
ਕਦੀ ਇਹਨਾਂ ਚੀਜ਼ਾਂ ਬਾਰੇ ਵੀ ਕਿੰਨੇ ਮਾਵਾਂ ਦੇ ਪੁੱਤ ਮਰਦੇ ਆ ਨਸ਼ਿਆਂ ਕਰਕੇ ਹਨਾ ਭਰਾਵਾਂ ਹਨਾ। ਭਰਾ ਮਰਦੇ ਆ ਕੁੜੀਆਂ ਦੇ ਕਿੰਨਾ ਉਹਨਾਂ ਦੇ। ਗੁੱਟ ਸੁਨੇ ਹੋ ਜਾਂਦੇ ਆ ਰੱਖੜੀਆਂ ਵੱਲੋਂ ਦੇਖਲੋ ਕੀ ਹਾਲ। ਹੋ ਜਾਂਦਾ ਗਾ।
ਹਾਂਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਇਹ ਨਹੀਂ ਸੋਚਦੇ ਸਾਡੀ ਫੈਮਿਲੀ ਪਿੱਛੋਂ ਕਿੱਦਾਂ ਰਹੇਗੀ ਕਿੱਦਾਂ ਨਹੀਂ।
ਕਿੱਦਾਂ ਰਹੂਗੀ ਕਿੱਦਾਂ ਨਹੀ ਬਸ ਇੱਕ ਮਾੜੀ ਲੱਤ ਲਾ ਲੈਂਦੇ ਮਾੜੀ ਸੰਗਤ ਦੇ ਨਾਲ ਹੈ ਨਾ ਰਹਿ ਕੇ।
ਬਸ ਬਸ ਹਾਂਜੀ ਹਾਂਜੀ। ਕਈ ਹੁੰਦੇ ਏਦਾਂ ਨਸ਼ਾ ਪੱਤਾ ਕਰਨ ਲਈ ਹੋਰ ਛੁੱਟਦੀ ਹੈ ਨੀ ਬਾਅਦ ਚ ਫਿਰ। ਹਾਂਜੀ ਛੋਟੀ ਜਿਹੀ ਨੀ ਹਾਂਜੀ ਇਹੀ? ਕਰਦੇ ਸਮਝਾ ਲਓ ਫੇਰ ਤਾਂ ਵੀ ਕਹਿੰਦੇ ਨਹੀਂ ਜੀ ਤੁਸੀਂ ਜਿਹੜਾ ਸਮਝਾਉਣ ਵਾਲਾ ਉਹ ਵੀ ਗਲਤ। ਲੱਗਦਾ ਇਹਨਾਂ ਨੂੰ।
ਸੀ।
ਹਾਂਜੀ ਹਾਂਜੀ।
ਜੇ ਲੱਤ ਲੱਗਈ ਮੁੜ ਕੇ ਕੋਈ ਸੁਣਦਾ ਹੀ ਨੀ ਇਸ ਚੀਜ਼ ਨੂੰ। ਹਮ ਹੁਣ ਤਾਂ ਇੱਧਰ ਦੇਖਦੇ ਹਾਂ ਆਪਾਂ ਆਹੀ ਹਾਲ ਆ ਕਿਸੇ ਪਾਸੇ ਵੀ। ਕੋਈ ਕਹਿ ਨਹੀਂ ਸਕਦੇ ਕਿ ਆਪਾਂ ਵੀ ਸੇਫ ਆ ਕੋਈ ਹਨਾ ਆਹੀ ਹਾਲ, ਕੁੜੀਆਂ ਦਾ ਕੁੜੀਆਂ ਦਾ ਵੀ ਸੇਮ ਹੀ ਆ ਹਾਲ ਕੁੜੀਆਂ। ਕਾਲਜਾਂ ਦੇ ਵਿੱਚ ਜਾਂਦੀਆਂ ਯੂਨੀਵਰਸਿਟੀਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾਂਦੀ ਹਨ। ਕੀ ਹਾਲ ਆ ਕੁੜੀਆਂ ਦਾ ਕਲੱਬ ਦੇ ਵਿੱਚ ਸ਼ਰੇ ਆਮ।
ਹਾਂਜੀ ਹਾਂਜੀ ਹਮ ਹਮ ਸ਼ਰੇ ਆਮ ਜਾਂਦੀਆਂ ਸਹੀ ਗੱਲ ਹੈ।
ਹਾਲ ਹੀ ਨੀ।
ਉਹਦੇ ਵਾਸਤੇ ਫੈਸ਼ਨ ਆ ਇਹ। ਹਮ ਜੀਨਾ ਜੂਨਾ ਪਾਲੋ ਤੇ ਬਸ ਦੇਖਦੇ ਰਹੋ। ਸਹੀ ਗਲ ਹਾਂਜੀ ਹਾਂਜੀ ਹਾਂਜੀ। ਹਾਂ ਬੜਾ ਤੰਗ ਕਰਦੇ ਆ ਹੋਰ ਕੀ ਆਏ ਦਿਨ ਫੇਰ ਤਾਂ ਹੀ ਰੇਪ ਦੇ ਕੇਸ ਲਾ ਲਓ। ਜਾਂ ਕੁਛ ਹੋਰ ਛੇੜਛਾੜ ਦੇ ਲਾ ਲੋ। ਤਾਂ ਹੀ ਹੁੰਦੇ ਆ ਫਿਰ ਬੰਦੇ ਦੀ ਸੁਰਤ ਗਵਾਚ ਜਾਂਦੀ ਨਸ਼ਾ ਪੱਤਾ ਕਰਕੇ ਉਹਾਨੂੰ ਪਤਾ ਹੀ ਨਹੀ ਲਗਦਾ ਕੀ ਕਰਨਾ ਹੈ। ਕੀ ਨਹੀਂ ਕਰਨਾ ਹਾਂਜੀ। ਹਮ ਉਹਦੇ ਕਰਕੇ ਫਿਰ ਕੇਸ ਵੱਧਦੇ ਆ ਫਿਰ ਜ਼ਿਆਦਾ ਕ੍ਰਾਈਮ ਵੀ ਤਾਂ ਹੀ ਹੋਣ ਡਿਆ।
ਨਸ਼ੇ ਚ ਕਿਸੇ ਨੂੰ ਪਤਾ ਹੀ ਨੀ ਨਾ ਬੰਦੇ ਨੂੰ ਆਪਦੇ ਰਿਸ਼ਤਿਆਂ ਦਾ ਹੀ ਨੀ ਪਤਾ ਲੱਗਦਾ ਵੀ ਇਹਦਾ ਮੇਰੇ ਨਾਲ ਭਰਾ ਰਿਸ਼ਤਾ ਪੈਂਦਾ ਨੇਲੇ ਪੂ ਨਸ਼ਾ ਕਰਕੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੋਈ ਕਿਸੇ ਨੂੰ ਆਪਦੇ ਰਿਸ਼ਤੇ ਨਾਤੇ। ਤਾਂ ਬਿਲਕੁਲ ਵੀ ਨੀ ਪਤਾ ਗਾ ਤੇ ਕਿੰਨੀਆਂ ਲੜਾਈਆਂ ਵਧੀਆ ਹੋਈਆਂ ਨਸ਼ਿਆਂ ਕਰਕੇ ਘਰਾਂ ਦੇ ਵਿੱਚ ਕਲੇਸ਼ ਹੁੰਦਾ।
ਹੋਰ ਕੀ ਹਾਂਜੀ ਉਹ ਪੈਸੇ ਮੰਗਦੇ ਘਰੋਂ ਪੈਸੇ ਨੀ ਮਿਲਦੇ ਆਪਣੀ ਦਾਦੀ? ਦਾਦੀ ਨੂੰ ਕੋਈ ਮਾਰੀ ਜਾਂਦਾ। ਕੋਈ ਦਾਦੇ ਨੂੰ ਮਾਰੀ ਜਾਂਦਾ। ਕੋਈ ਮਾਂ ਨੂੰ ਕੋਈ ਪਿਓ ਨੂੰ। ਬਸ ਇਹੀ ਪੰਗਾ ਖਾਨਾ ਰਹਿੰਦਾ ਇਹਨਾਂ ਦਾ ਹਾਂਜੀ। ਚਲੋ ਉਹ ਤਾਂ ਬੰਦ ਹੋਣਾ ਚਾਹੀਦਾ ਏਦਾਂ ਹਾਂਜੀ -ਹਾਂਜੀ। ਹਮ ਹੋਰ ਕੀ ਹਾਂ।
ਹਾਂਜੀ -ਹਾਂਜੀ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਛ ਨਾ ਹੈ ਨੀ ਸਹੀ ਸਿਸਟਮ ਨਹੀਂ ਹੈਗਾ ਇਹ। ਹਾਂਜੀ ਹਾਂ ਬੰਦ ਹੋਣਾ ਚਾਹੀਦਾ ਸਾਰਾ ਸਿਸਟਮ। ਹਮ ਚ ਦੇਖੋ ਕੀ ਬਣਦਾ ਹੁਣ ਇਹਨਾਂ ਦਾ ਹੁਣ।
ਹਜੇ। ਜ਼ਰੂਰੀ ਤਾਂ ਨਹੀਂ ਹੁੰਦਾ ਵੀ ਬੰਦੇ ਨੇ ਨਸ਼ਾ ਕਰ ਲਿਆ ਤੇ ਬਸ ਬਹੁਤ ਖੁਸ਼ ਹੋ ਗਿਆ। ਮੈਨੂੰ ਹੋਰ ਮਾੜ ਲਤੀ ਲੱ ਫਿਰ ਕਿਵੇਂ ਛੱਡਣਾ
ਹਾਂ ਫਿਰ ਕਿਵੇਂ ਛਡਦਾ ਨਹੀਂ ਛੱਡਦਾ ਫਿਰ ਬੰਦਾ ਹੋਰ ਇਹਦੇ ਵਿੱਚ ਸਗੋਂ ਇਨਵੋਲਵ ਹੋ ਜਾਂਦਾ
ਹਾਂ ਹਾਂ ਮੈਂ ਛੱਡਣ ਵਾਲੇ ਛੱਡ ਵੀ ਹਾਂ ਹਾਂਜੀ- ਹਾਂਜੀ -ਹਾਂਜੀ ਪਰ ਸਾਡੇ ਕਈਆਂ ਨਮੰਨਿਆਂ ਨੂੰ ਅ ਸੈਂਟਰਾਂ ਦੇ ਵਿੱਚ ਚ ਪਾਇਆ ਹਨਾ ਵੀ ਚਲੋ ਛੱਡ ਦੇਣਗੇ ਨ ਫਿਰ ਚ ਇਹਨਾਂ ਨੂੰ ਪਾਇਆ ਉਹਨੇ ਦੋ ਦੋ ਮਹੀਨੇ ਦ ਤਿੰਨ ਮਹੀਨੇ ਫੀਸਾਂ ਭਰੀਆਂ ਹਮ ਫੀਸਆਂ ਭਰੀ ਉਹਨਾਂ ਦੀ ਥੋੜ ਕੇ ਆ ਕੇ ਫੇਈ ਹਾਲ ਬੈਨੀਫਿਟ ਹੈ ਨੀ ਗਾ ਬਿਲਕੁਲ ਨੀ ਹੈਗਾ -ਗਾ
ੁ ਨਾਲ ਹਾਂਜੀ ਗੁੱਸੇ ਨਾਲ ਨਾ ਗੁੱਸੇ ਨਾਲ ਆ ਕੇ ਸਗੋ ਹੋਰ ਜ਼ਿਆਦਾ ਕਰਦੇ ਆ ਉਹ ਸਗੋਂ ਘਰਦਿਆਂ ਨੂੰ ਮਤਲਬ ਕਹਿੰਦੇ ਵੀ ਅਸੀਂ ਹੋਰ ਜ਼ਿਆਦਾ ਕਰਨਾ ਸਗੋਂ ਵੀ ਤੁਸੀਂ ਸਾਨੂੰ ਪਨੀਸ਼ਮੈਂਟ ਕੀਤੀ ਏਦਾਂ ਕੀਤਾ ਓਦਾਂ ਕੀਤਾ ਉਹ ਜ਼ਿਆਦਾ ਹੋਰ ਸ ਉਲਟਾ ਹੋਰ ਕਰਨ ਲੱਗ ਪ ਹਾਂਜੀ ਹਾਂਜੀ ਹੋਰ ਜਿਆਦਾ ਨਸ਼ੇ ਚ ਪੈਣ ਲੱਗ ਪੈਂਦੇ ਆ ਹ-
ਦੇ ਵਿੱਚ ਦੇਖਲੋ ਇੰਨਾ ਹੈ ਹੁੰਦਾ ਨਹੀਂ ਸੀ ਕੱਲ ਹੀ ਬੱਸ ਬੰਦਿਆਂ ਨੂੰ ਏਦਾਂ ਹੁੰਦਾ ਸੀ ਅਸੀਂ ਡਰਿੰਕ ਹੀ ਕਰਨੀ ਡਰਿੰਕ ਕੋਈ ਮਤਲਬ ਹੀ ਨੀ ਹਮ
ਹਾਂ ਨਹੀਂ ਨਹੀਂ ਉਹ ਤੇ ਹੈ ਹੀ ਨੀ ਹਾਂ ਪਹਿਲਾਂ ਚਲੋ ਘਰ ਵੀ ਕੱਢੀ ਤੇ ਥੋੜੀ ਥੋੜ੍ਹੀ ਮਾੜੀ ਮਾੜੀ
ਮਾੜੀ ਮੋਟੀ ਇੱਕ ਨਾ ਜਿੱਦਾਂ ਦਵਾਈ ਸਮਝ ਕੇ ਪੀਂਦੇ ਸੀ ਬ ਪਹਿਲਾਂ ਵਾਲੀ ਵੀ ਇਹ ਦਵਾਈ ਆ ਥੱਕੇ ਹੁੰਦੇ ਸੀ ਚੱਲ ਮਾੜਾ
ਹੁੰਦੇ ਹਨ ਖੇਤੀਬਾੜੀ ਦਾ ਕੰਮ ਕਰਨਾ ਹਾਂਜੀ ਚਲੋ ਕੋਈ ਨੀ ਪੀ ਜ ਪੀ ਕੀ ਗੱਲ ਹੁਣ ਤਾਂ ਫੈ ਕੁਛ ਨੀ ਹੋ ਗਿਆ ਹੁਣ ਤੇ ਹਮ ਪੁੱਛੋ ਕੋਈ ਨਾ ਬਹੁਤ ਬੁਰਾ
ਸਮਾਂ ਦੀ ਘੱਟ ਆ ਬਸਾ ਚਿੱਟਾ ਗੋਲੀਆਂ ਕਿੰਨਾ ਕੁਛ ਆ ਵੇਖ ਲੋ ਚਿੱਟਾ ਤਾਂ ਅੱਜ ਕਲ ਆਮ ਈ ਆ ਛੋਟੇ ਛੋਟੇ ਬੱਚੇ ਅਠਾਰਾਂ ਅਠਾਰਾਂ। ਸਾਲਾਂ ਦੀ ਕਿਣੀ ਕੁ ਉਹਨਾਂ ਦੀ ਦੇਖੋ ਆਪਣੇ ਪੰਜਾਬ ਦੇ ਵਿੱਚ
ਹੋਰ ਕੀ ਹਾਂਜੀ -ਹਾਂਜੀ ਹੋਰ ਬਹੁਤ ਬੁਰਾ ਹਾਲ ਹੋਇਆ ਪਿਆ ਇਹ ਆਉਂਦਾ ਵੀ ਉੱਧਰੋਂ ਬ ਕੋਈ ਰੋਕ ਟੋਕ ਨਹੀ ਹੈਗੀ ਕੋਈ ਹਾਂਜੀ ਆ ਸਟੇਸ਼ਨ ਤੇ ਦੇਖ ਲਓ ਪਲੇਟਫਾਰਮ ਤੇ ਦੇਖ ਲੋ ਕਿਤੇ ਤਾਂ ਕੁੜੀਆਂ ਲੰਮੇ ਪਈਆਂ ਰਹਦੀਆਂ ਹੁਣ ਤੇ ਕੁੜੀਆਂ ਵੀ ਕਈ ਹੈਂਗ ਹੋ ਜਾਂਦੀ ਖੜੀਆਂ ਖੜੀਆਂ ਕਿਨੀਆਂ ਵੀਡੀਓਜ਼ ਆਉਂਦੀਆਂ ਫੋਨਾਂ ਵਿੱਚ ਬਹੁਤ ਬੁਰਾ ਹਾਰ
ਵੀ ਬਹੁਤ ਹਮ ਫੋਨਾ ਚ ਬਹੁਤ ਵੀਡੀਓ ਆਉਂਦੀਆਂ ਬਹੁਤ ਦੇਖਦੇ ਹ ਆਪਾਂ ਬਹੁਤ ਮਤਲਬ ਮਤਲਬ ਕਿ ਇਹਨਾਂ ਨੂੰ ਇੰਨੀ ਗੰਦੀ ਲੱਤ ਲੱਗੀ ਹੋਈ ਆ ਨਸ਼ੇ ਦੀ ਤੇ ਆਪਦਾ ਜਿਸਮ ਵੇਚਣ ਤੱਕ ਜਾਂਦੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਨਸ਼ੇੜੀ ਕਰਕੇ ਮੈਂ ਵੀਡੀਓ ਦੇਖੀਆਂ ਕੁੜੀਆਂ ਨੇ ਇਹ ਗੱਲ ਆਖੀ ਉਹ ਆਖੀ ਵੀਡੀਓ ਦੇ ਵਿੱਚ ਹਾਂ ਵੀ ਉਹਨਾਂ ਨੂੰ ਆਪਦਾ ਮਤਲਬ ਕੀ ਕੁਸ਼ ਹੁੰਦਾ ਹੀ ਨਹੀ ਹੈਗਾ ਅ ਅਸੀਂ ਕੀ ਕਰ ਕੀ ਨਹੀਂ
ਬਸ ਅਗਲੇ ਤੇ ਕਹਿੰਦੀਆਂ ਸ ਅਸੀਂ ਨਸ਼ਾ ਕੀਤਾ ਅਜ ਸਾਨੂੰ ਪਤਾ ਨੀ ਲੱਗਾ ਕਹਿ ਕੇ ਗਾਂਹ ਜਾਂਦੀਆਂ ਹਾਂ ਵਿੱਚ ਤੇ ਪਰ ਇਹ ਨੀ ਪਤਾ ਕਿੰਨਾ ਸਾਈਡ ਇਫੈਕਟ ਇਹਦਾ ਹਮ ਜ ਆਪਣੀ ਇੱਜਤ ਗਈ ਤੇ ਉਤੋਂ ਬੇਸਤੀ ਵੱਖਰੀ ਹੁੰ
ਬੇਇਜ਼ਤੀ ਵੱਖਰੀ ਹਾਂ
ਹਾਂਜੀ ਹਮ ਪਰ ਹੈਨੀ ਕਈ ਨੂੰ ਨੀ ਲੱਗਦੀ ਕਈ ਹੁੰਦੀਆਂ ਇਏਦਾਂ ਦੀ ਕੋਈ ਨੀ ਸਾਨੂੰ ਬਸ ਆਪਣੇ ਥਾਂ ਹੋਰ
ਹਾਂਜੀ-ਹਾਂਜੀ
ਛੋਟੇ-ਛੋਟੇ ਬੱਚੇ ਘਰ ਦੇ ਵਿੱਚੋਂ ਸਿੱਖਦੇ ਆ ਹਨਾ ਹਾਂ ਘਰ ਦੇ ਵਿੱਚੋਂ ਸਿੱਖਦਾ ਬੱਚਾ ਹਾਂ ਹੁਣ ਕਿਸੇ ਦਾ ਪਿਓ ਚਿੱਟਾ ਲਾਉਂਦਾ ਤੇ ਮੁੰਡਾ ਮੁੰਡੇ ਨੇ ਵੀ
ਦਾ ਮੁੰਡਾ ਵੀ ਸਿੱਖੂਗਾ ਹਾਂਜੀ-ਹਾਂਜੀ-ਹਾਂਜੀ ਉਹ ਤਾਂ ਬੰਦਾ ਉਓਦਾਂ ਸ਼ਰਮ ਮਰ ਜਾਂਦਾ ਜਿੱਦ ਜਦੋਂ ਬੱਚਾ ਵੱਡਾ ਹੁੰਦਾ ਤੇ ਕਹਿ ਲਗ ਪਏ ਤੇਰਾ ਪਿਓ ਏਦਾਂ ਕਰਦਾ ਓਦਾਂ ਕਰਦਾ ਹੁਣ ਬੱਚੇ ਨੂੰ ਸਮਝਾਣ ਦੀ ਥਾਂ ਤੇ ਉਲਟਾ ਸਗੋਂ ਬੱਚਾ ਐਵੇਂ ਕਰਦਾ ਤੇ ਮੈਂ ਵੀ ਕਰਾਂ ਹਾਂਜੀ-ਹਾਂਜੀ ਨਹੀਂ ਕਈ ਹਾਂਜੀ ਹਾਂ
ਵੈਸੇ ਵੀ ਨੋਰਮਲ ਵੀਾ ਕਹਿੰਦਾ ਵੀਣੀ ਕਰਦਾ ਇਹ ਵੀ ਕਰਦਾ ਇਹ ਐਲਿਗੇਸਨ
ਹਾਂ ਇਹ ਵੀ ਕਾਰਦਾ ਹੋਣਾ ਹਾਂਜੀ ਲੱਗਦੇ ਹਾਂ ਇਹ ਤਾਂ ਹੈ ਈ ਬਿਲਕੁਲ ਸਹੀ ਗੱਲ ਤੁਹਾਡੀ ਹਾਂ ਇੱਕ ਤੋ ਦੂਜੇ ਦਿਨ ਕੋਈ ਬੁਲਾ ਲਵੇ ਕਹਿਣਾ ਲੈ ਇਹ ਪੱਕਾ ਨਾਂ ਲੇਇਆ ਹਾਂਜੀ-ਹਾਂਜੀ ਹਾਂ ਇਹ ਵੀ ਇਹੋ ਜਿਹਾ ਉਹ ਨਾਲ ਤੇ ਰਾਲੀਆ ਇਏ ਕਹਿਣ ਤੇ ਇਹ ਵੀ ਨਾਲ ਹੀਜੇ
ਕਿਸੇ ਕੋਲ ਖੜਨ ਦਾ ਟਾਈਮ ਵੀ ਹੈ ਨੀ ਹੁ-ਹੁ
ਨਾਜੀ ਨਾ ਬਿਲਕੁਲ ਨੀ ਮਾਹੌਲ ਹੀ ਹੈਨੀ ਸਾਡੇ ਜਿਥੇ ਪਿੰਡਾਂ ਵਿੱਚ ਦਸ ਵਜੇ ਤੋਂ ਬਾਅਦ ਅਸੀਂ ਨਿਕਲ ਵੀ ਨਹੀਂ ਸਕਦੇ ਬਾਹਰ ਮੁੰਡੇ ਨਸ਼ਾ ਕਰਕੇ ਚਿੱਟਾ ਪੀ ਕੇ ਲ ਦੇ ਥੇ ਸਾਡੇ ਹੈਗਾ ਫਲਾਈਓਵਰ ਬਣਿਆ ਫਲਾਈਓਵਰ ਥੇ ਖੜੇ ਰਹਿੰਦੇ ਆ ਉਹਨਾਂ ਕਦੇ ਕਿਸੇ ਬਈਏ ਦਾ ਖੋਲਿਆ ਕਦੇ ਕਿਸੇ ਦਾ ਖੋਲ੍ਹਿਆ ਬਸ ਇਹੀ ਕੁਛ ਕਰਦੇ ਆ ਹੁੰਦੇ ਇਕੱਠੇ ਪੇਟ ਵਾਲੇ ਨੂੰ ਸੂਹ ਮਿਲ ਜਾਂਦੀ ਸੂਹ ਦੇਣ ਵਾਲੇ ਵਿੱਚ ਬਸ ਗੱਲ ਨੀ ਕਰ ਸਕਦੇ ਫੋਨ ਹੀ ਨਾ ਖੋਲ ਦੇ ਹਾਂਜੀ ਇਹ ਕਿਹੜਾ ਸਸਤੀ ਚੀਜ਼ ਆ ਹਾਂ ਅਗਰ ੳਹਨੇ ਤੇ ਨਸ਼ਾ ਪੱਤਾ ਕੀਤਾ ਹੁੰਦਾ ਉਹਨੂੰ ਕੀ ਪਤਾ ਹੁੰਦਾ ਆਪਣੀ ਸੇਫਟੀ ਤੇ ਆਪ ਹੀ ਦੇਖਣੀ ਪੈਂਦੀ ਏ ਹਾਂਜੀ ਆਪਣੇ ਮੋਬਾਇਲਾਂ ਦਾ ਧਿਆਨ ਆਪ ਰੱਖਣਾ ਪੈਂਦਾ ਉਹਨਾਂ ਤੋਂ ਠੀਕ ਆ ਜੀ ਓਕੇ ਜੀ ਸਤਿ ਸ਼੍ਰੀ ਕਾਲ ਓਕੇ ਜੀ